ਹੈਲੋ
ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ, ਆਵਾਜ਼ ਨੀ ਆ ਰੀ।
ਆ ਰਹੀ ਹੈ ਨਾ, ਹੁਣ ਆ ਰਹੀ ਹੈ।
ਹੈਲੋ ਹੈਲੋ ਕਰ ਰਿਹਾ, ਆਵਾਜ਼ ਹੀ ਨੀ ਆ ਰਹੀ।
ਅੱਛਾ
ਹਮ ਹੋਰ ਕੀ ਹਾਲ ਚਾਲ।
ਬਸ ਸਿਰ ਪੀਟ ਹੋਈ ਜਾਂਦਾ ਮੇਰਾ ਤੇ, ਹੂੰ,
ਪਤਾ ਨਹੀਂ ਅਚਾਨਕ ਸੀ ਸਿਰ ਪੀੜ ਜਾ ਹੋਈ ਜਾ ਰਿਹਾ। ਲਾਈਟ ਵੀ ਗੋਲ ਸੀ, ਉਹ ਪਤਾ ਨੀ ਗਰਮੀ ਨਾ ਹੋ ਰਿਹਾ ਵਾ ਕੀ ਕੀ ਆ ਸਿਰ ਤੇ ਲੱਕੜੀ ਜਾ ਰਿਹਾ ਇਕਦਮ।
ਉਹ ਗਰਮੀ ਨਾਲ ਹੋ ਗਿਆ ਹੋਏਗਾ।
ਹਮ ਉਹੀ ਸਬਜ਼ੀ ਕੱਟਣ ਦੀ ਬੈਠ ਕੇ। ਸਬਜ਼ੀ ਕੱਟ ਰਹੀ ਸੀ। ਬਰਬੱਟੀ ਦ‌ਈ, ਆਲੂ ਬਰਬੱਟੀ ਬਣਾਉਣੀ। ਹੂੰ ‌ਹੁਣ ਕੱਟ ਰਹੀ, ਹੁਣੇ ਲਾਈਟ ਆਈ। ਹਾਂ। ਹੁਣੇ ਲਾਈਟ ਆਈ, ਤੇ ਮੈਂ ਕਿਹਾ ਚੱਲ ਕੱਟ ਲੈਂਦੀ ਹਾਂ ਬੈਠੇ ਬੈਠੇ ਸਤਿਕਾ ਤੁਹਾਡਾ ਫੋਨ ਆ ਗਿਆ ਸੀ।
ਬਹੁਤ ਲੇਟ ਪਤਾ ਨੀ ਕੀ ਹੁੰਦਾ, ਇਹ ਨੂੰ ਲਾਈਟ ਕੱਟ ਕੇ ਰੱਖ ਦਿੰਦੇ ਨੇ ਇੰਨੀ ਗਰਮੀ ਚ ਵੀ ਚੈਨ ਨਹੀਂ ਉਹ ਨੂੰ
ਕਿੰਨੀ ਦੇਰ?
ਐਸੇ ਹੀ ਬੰਦਾ ਪਰੇਸ਼ਾ ਦੋ ਤਿੰਨ ਘੰਟੇ ਬੰਦ ਰਹੀ ਏ।
ਅੱਛਾ ਹਾਂ,
ਹੂੰ, ਦੋ ਤਿੰਨ ਘੰਟੇ ਹੋ ਗਏ ਬਸ ਬੈਠੀ ਆ ਸਬ ਠੀਕ ਆ ਠੀਕ ਗਰਮੀ ਤਾਂ ਬਹੁਤ ਜ਼ਿਆਦਾ ਤੇਜ਼ ਹੈ ਬਹੀ ਤੇ, ਇਤਨੀ ਗਰਮੀ ਚ ਲਾਈਟ ਖੋਲ ਕਰਕੇ ਰੱਖ ਦਿੰਦੇ ਆ। ਹੂੰ,
ਪਰੇਸ਼ਾਨ ਹੋ ਜਾਂਦਾ ਗਰਮੀ ਚ,
ਹੋਰ ਕੀ! ਗਰਮੀ ਹੈ, ਉਤੋਂ ਦੀ ਨਾ ਬਾਹਰ ਜਾਣ ਲੱਗਾ ਨਾ ਕੁਛ
ਤੇ ਅੰਦਰ ਅੰਦਰ ਬੈਠਾ ਤੇ ਗਰਮੀ ਬਾਹਰ ਜਾਦੇ ਗਰਮੀ,
ਤੇ ਗਰਮੀ ਹੋਈ, ਨਾ ਬਰਸਾਤਾਂ ਦਾ ਟਾਈਮ ਬਸਾਤਾਂ
ਹੂੰ ਹਵਾ-ਹਵਾ ਨੀ ਚੱਲ ਰਹੀ ਬਾਹਰ,
ਹੂੰ,
ਹਵਾ-ਹਵਾ ਨਹੀਂ ਚੱਲਦੀ।
ਹਵਾ ਕਿੱਥੇ ਮੈਨੂੰ ਤਾਂ ਨੀ ਲੱਗਦਾ ਚੱਲ ਰਹੀ ਹੈ ਹਵਾ, ਤ ਰਮ ਗਰਮ ਹੋਈਆ ਪਿਆ ਸਾਰਾ,
ਹੂੰ ਤੁਹਾਡੇ ਮੰਮੀ ਡੈਡੀ ਨੇ ਜਿੱਥੇ ਉੱਥੇ ਕੀ ਹਾਲੇ ਮੌਸਮ ਦਾ?
ਉੱਥੇ ਵੀ ਗਰਮੀ ਪੈ ਰਹੀ ਬਥੇਰੀ।
ਹਮ
ਹਾਂ। ਮੀਂਹ ਪੈ ਪਿਆ ਇਥੇ ਸੀ ਵੇਜੇ ਪਰ ਉਹੀ ਹੈਗੀ ਗਰਮੀ ਹੋ ਜਾਂਦੀ ਹੈ ਫੇਿਰ ਮੀਂਹ ਪੈਂਦਾ ਵੀ ਹੈ ਤੇ।
ਹਮ-ਹਮ-ਹਮ ਅੱਛਾ
ਹਾਂ ਗਰਮੀ ਬਹੁਤ ਆ' ਬੱਚੇ ਵੀ ਗਏ ਹੋਏ ਆ ਟੀਊਸ਼ਨ। ਹਮ।
ਤੇ ਉੱਥੇ ਉਹ ਪਾਣੀ ਵਾਲੀ ਵੀ ਸਮੱਸਿਆ ਹੈਗੀ ਕਹਿ ਰਹੇ ਸੀ।
ਪਾਣੀ ਹਾਂਜੀ ਪਾਣੀ-ਵਉਣੀ ਵੀ ਹਮ।
ਕਿਉਂ ਕੀ ਹੋ ਜਾਂਦਾ ਅਚਾਨਕ?
ਕਿੱਥੇ ਕਹਿ ਰਹੇ ਹੋ?
ਜਿੱਥੇ ਤੁਹਾਡੇ ਮੰਮੀ ਡੈਡੀ ਰਹਿੰਦੇ ਨੇ।
ਹਾਂ ਉਹ ਨਾ ਉੱਧਰ ਅਸਲ ਚ ਕਹਿੰਦੇ ਕਿ ਲਾਗੇ ਸ਼ਾਗੇ ਵੱਲੋਂ
ਹੂੰ,
ਉਹ ਹੁੰਦਾ ਨਾ ਬਰਫ਼ ਪਿਘਲਦੀਆਂ ਵਾ ਤੇ ਫੇਰ ਉਹ ਪਾਣੀ ਨਦੀਆਂ ਚ ਆਉਂਦਾ ਵਾ ਤੇ ਨਦੀਆਂ ਤੋਂ ਫੇਰ ਇੱਧਰ ਡੈਮ ਕਹਿੰਦੇ ਫੁੱਲ ਹੋ ਜਾਂਦੇ ਤੇ ਫੇਰ ਫੁੱਟਦੇ ਆ।
ਹਾਂ ਹਾਂ,
ਤੇ ਉਹ ਫੇਰ ਹੂੰ ਪਾਣੀ ਫੇਰ ਪੈਲੀਆਂ ਚ ਭਰਦਾ ਵਾ,
ਦਰਿਆ ਦੇ ਨੇੜੇ ਹੈਗਾ ਜੀ?
ਹਾਂ ਹੈਗਾ ਹੀ ਹੈ, ਇੱਥੇ ਉਹ ਇੱਕ ਨਦੀ ਪੈਂਦੀ ਆ।
ਹੂੰ,
ਤੇ ਉਹ ਨਦੀ ਭਰ ਜਾਂਦੀ ਆ ਤੇ ਫੇਰ ਇੱਧਰ ਲਾਗੇ ਪਾਣੀ ਫਿਰ ਜਿੱਧਰ ਜਿੱਧਰ ਲਾਗੇ ਪਿੰਡ ਹੈਗੇ, ਸਾਰੇ ਉਹਨਾਂ ਵਿੱਚ ਵੜਦਾ ਜਾਕੇ,
ਅੱਛਾ,
ਪਿਛਲੇ ਹਾਂ ਪਿਛਲੇ ਸਾਲ ਤੇ ਬੜੀ ਉਹ ਹੋਇਆ ਸੀ ਇਕਦਮ। ਪਾਣੀ- ਪੁਣੀ ਬਹੁਤ ਜਿਆਦਾ ਭਰ ਗਿਆ ਸੀ। ਹਮ ਇਸ ਵਾਰੀ ਕਹਿਣ ਤੇ ਡੇ। ਹਮ ਕਹਿਣ ਤੇ ਡਏ ਸੀ' ਹੁਣ ਦੇਖੋ ਕਦੋਂ ਤੱਕ ਕਰਦੇ।
ਹੂ ਕੋਈ ਪਸੰਦ ਕੀਤਾ ਘਰ।
ਨਹੀਂ ਹਲੇ ਤਾਂ ਪਸੰਦ ਸਣ ਨਹੀਂ ਕੀਤਾ ਹਲੇ ਥੋੜਾ ਸ। ਪੈਸੇ ਵਸਿਆਂ ਦੀ ਪ੍ਰੋਬਲਮ ਚੱਲ ਰਹੀ ਹੈ ਥੋੜੀ।
ਹੂ ਹੂ ਇੱਕ ਜ਼ਮੀਨ ਔਰ ਲਈ ਸੀ ਨਾ ਦੱਸ ਰਹੇ ਸੀ ਤੁਸੀਂ ਜ਼ਮੀਨ ਲਈ ਹੈ।
ਹਾਂਜੀ ਲਈ ਸੀ ਉਹਨੇ ਉਹ ਵੀ ਨਿਕਾਲਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ।
ਅੱਛਾ ਨਿਕਲੀ ਨਹੀਂ।
ਹੋਰ ਦੱਸੋ ਤੁਹਾਡੇ ਉੱਧਰ ਦਾ ਮੌਸਮ ਵਗੈਰਾ ਕੈਸੇ ਹੈ।
ਇੱਥੇ ਤੇ ਗਰਮੀ ਬਹੁਤ ਤੇਜ਼ ਹੈ। ਸ਼ਾਮ ਨੂੰ ਥੋੜਾ ਹਲਕਾ ਫੁਲਕਾ ਠੀਕ ਰਹਿੰਦਾ।
ਹੂ,,, ਹਾਂ ਇਹੋ ਜਿਹੇ ਮੌਸਮ ਚ ਤੇ ਕਿਤੇ ਜਾਣ ਦਾ ਵੀ ਨਹੀਂ ਹੁੰਦਾ। ਹੂ ਹੋਰ ਤੁਹਾਡੇ ਉੱਤੇ ਕਿੜੀ ਕਿੜੀ ਮਾਰਕ ਕਿੱਦਾਂ ਲੱਗਦੀਆਂ ਫੇਮਸ।
ਉੱਥੇ ਸੰਡੇ ਮਾਰਕੀਟ ਲੱਗਦੀ ਏ।
ਹੂ,,,
ਸੰਡੇ ਮਾਰਕੀਟ ਹੈਗੀ ਬਾਕੀ ਤੇ ਬਾਕੀ ਤੇ ਉਸ ਤਰ ਸ਼ੋਪ ਬਹੁਤ ਨੇ।
ਹੂ ਹੂ ਹੂ ਕੀ ਕੀ ਮਿਲਦਾ ਸੰਡੇ ਮਾਰਕੀਟ ਚ।
ਸਭ ਕੁਝ ਜੋ ਵੀ ਉਹ ਚੱਦਰਾਂ ਮਿਲਦੀਆਂ ਨੇ ਕੱਪੜੇ ਮਿਲਦੇ ਨੇ।
ਹੂ,,,
ਉਹ ਨਕਲੀ ਜਿਹੜੀ ਪਾਇਲਾ ਚਾਂਦੀ ਦੀਆਂ ਨਕਲੀ ਉਹ ਮਿਲ। ਨੇ ਚਸ਼ਮੇ ਮਿਲਦੇ ਨੇ ਸਾਰਾ ਕੁੱਝ ਮਿਲਦਾ ਉਹੀ ਪਲਾਸਟਿਕ ਦਾ ਸਮਾਨ ਹੋ ਗਿਆ।
ਅੱਛਾ- ਅੱਛਾ।
ਤਾਂ ਪੰਜਾਬ ਦੇ ਬੜੇ ਲੋਕ ਆਉਂਦੇ ਨੇ ਉੱਥੇ ਖਰੀਦਣ।
ਹੂ ਹੂ
ਇਹ ਸਭ ਇਹ ਲੱਗਦਾ ਹੈ ਹਾਂ ਪਹਿਲੇ ਦੂਜੀ ਜਗ੍ਹਾ ਲੱਗਦੀ ਸੀ ਮਾਰਕੀਟ
ਹੂ ਹੂ
ਤੇ ਹੁਣ ਦੂਜੀ ਜਗਾ ਸ਼ਿਫਟ ਕੀਤਾ ਉਹਨੂੰ ਹਾਂ ਤੇ ਐਵੇਂ ਸੈਟਿੰਗ ਦੂਜੀ ਜਗਾ ਇਹਨੂੰ ਸ਼ਿਫਟ ਕਰਨਾ ਫਿਰ ਉਹ ਦੂਜੀ ਜਗਾ ਸ਼ਿਫਟ ਕੀਤਾ ਹੁਣ ਉੱਥੇ ਵੀ ਪੂਰਾ ਜਾਮ ਜਾਮ ਜਾਮ ਲੱਗ ਜਾਂਦਾ ਗੱਡੀ ਨਿਕਲਦੀ ਨਹੀਂ ਇੰਨਾ ਜਾਮ ਲੱਗਦਾ ਉੱਥੇ ਰੋਡ 'ਚ
ਅੱਛਾ।
ਰੋਡ ਦੇ ਉੱਤੇ ਦੇਤਾ ਮਾਰਕੀਟ ਇੰਨਾ ਜਾਮ ਲੱਗਦਾ ਇੰਨਾ ਜਾਮ ਲੱਗਦਾ ਕਿ ਪੁੱਛੋ ਨਾ ਗੱਡੀ ਨੀ। ਗੱਡੀਆਂ ਨਿਕਲਦੀਆਂ ਹੀ ਨਹੀਂ।
ਹੂ ਹੂ
ਪੈਦਲ ਜਾਏ ਤੁਰ ਕੇ ਬੰਦਾ ਤੇ ਉਹ ਠੀਕ ਹੈ। ਇਹ ਚੋਰੀ ਭੀੜ ਪਾੜ ਚ ਚੋਰੀ ਦਾ ਵੀ ਡਰ ਬਹੁਤ ਰਹਿੰਦਾ ਨਾ।
ਹਾਂ ਹਾਂ। ਆ ਉਹ ਤੇ ਆਈ ਤੇ
ਕੀ ਇਹ ਸਾਰੇ ਮਿਕਸ ਰਹਿੰਦੇ ਨੇ ਚੋਰੀ ਚੋਰੀ ਦਾ ਵੀ ਡਰ ਬਹੁਤ ਰਹਿੰਦਾ ਹੈ। ਤੇ ਬੜਾ ਸੰਭਾਲ ਕੇ ਫਿਰ ਜਾਣਾ ਪੈਂਦਾ।
ਹੂ ਹੂ ਉਹ ਤੇ ਆ ਇਹ ਸਭ ਚੀ ਫਿਰ। ਆਟੋ ਵਗੈਰਾ ਚੇ ਜਾਓ ਫਿਰ ਠੀਕ ਹੈ।
ਹੂ ਆਟੋ-ਆਟੋ ਚ ਜਾਓ ਉਥੇ ਫਿਰ ਘੁੰਮੋ ਫਿਰੋ ਸ਼ੋਪਿੰਗ ਕਰਲੋ ਸਭ ਕੁਛ ਕਰਲੋ। ਉਹਦੇ ਬਾਅਦ ਫਿਰ ਫਿਰ ਗੱਡੀ ਕਰਕੇ ਆ ਆਪਣੀ ਵਾਪਿਸ ਆ ਜਾਓ ਆਟੋ ਕਰਕੇ ਆਪਣੀ ਆਪਣੀ ਗੱਡੀ ਲੈ ਕੇ ਜਾਣਾ ਉਥੇ ਬੜਾ ਮੁਸ਼ਕਿਲ ਹੈ।
ਰਿਸਕ ਆ ਹੂ ਉਹ ਤੇ ਹੈ।
ਬੰਦਾ ਫਿਰ ਗੱਡੀ ਕਿੱਥੇ ਖੜੀ ਕਰੇ ਫਿਰ ਤੁਰ ਕੇ ਇੰਨਾ ਮਾਰਕੀਟ ਘੁੰਮੇ ਉਹਦੇ ਬਾਅਦ ਫਿਰ ਉਹ ਚੂੜੀ, ਚਮਾਰੀ। ਦਾ ਡਰ ਤੇ ਇਸ ਕਰਕੇ। ਆਟੋ ਚ ਜਾਓ, ਆਟੋ ਚ ਉੱਥੇ ਕਾਹੀ ਤਾਰੀਖ ਖਰੀਦੀ ਕਰਕੇ ਫੇਰ ਵਾਪਸ, ਆਟੋ ਚ ਹੀ ਵਾਪਿਸ ਆ ਜਾਓ।
ਅੱਛਾ, ਹਾਂ ਉਹ ਸਹੀ ਹੈ, ਉਹ ਤੇ ਹੈ।
ਬੱਚੇ ਗਏ ਟਿਊਸ਼ਨ?
ਹਮ, ਗਏ ਹੋਏ ਰਿਸ਼ਟ ਤੇ ਲੱਗੇ
ਹਮ, ਕਿੰਨੇ ਵਜੇ, ਕਿੰਨੇ ਵਜੇ ਗੱਲ ਲੱਗਦਾ ਇਹਨਾਂ ਦਾ?
ਇਹ, ਚਾਰ ਤੋਂ ਛੇ ਜਾਂਦੇ ਨਹੀਂ
ਤਾਂ ਛੇ ਜਾਣ
ਹਮ ਚ
ਚਾਰ ਤੋਂ ਛੇ। ਅੱਛਾ, ਕੀ ਪੜਾਉਂ ਕੀ ਪੜ੍ਹਾਉਂਦੀ?
ਇਹ ਐੱਲ ਸਬਜੈਕਟ ਪੜਉਦੀ ਹੈ।
ਅੱਛਾ, ਐੱਲ ਸਬਜੈਕਟ ਐ ਜੀ।
ਹਮ, ਛੋਟੇ ਬੱਚਿਆਂ ਦਾ, ਵੱਡਿਆਂ ਤਾਂ ਨੀ ਛੋਟਿਆਂ ਨੂੰ ਲੈਂਦੀ ਆ।
ਹਾਂ ਕਿਸ ਤਰ੍ਹਾਂ ਪੜ੍ਹਾਉਂਦੀ? ਠੀਕ ਪੜ੍ਹਾਉਂਦੀ ਕਿ ਇਸ ਤਰ੍ਹਾਂ ਹੀ।
ਵਧੀਆ ਪੜਾਉਂਦੀ ਹੈ ਹਮ, ਚੰਗੇ ਡਿਸਪਲੀਨ ਹਾਂ, ਵਧੀਆ ਪੜਾਂਦੀ ਨਾਲ਼ੇ ਡਿਸਪਲੀਨ ਚ ਰੱਖਿਆ ਹੋਇਆ ਬੱਚਿਆਂ ਨੂੰ, ਹਾਂ।
ਡਿਸਪਲੀਨ ਚ ਤ ਰਹਿਣਾ ਜ਼ਰੂਰੀ ਹੈ।
ਹਾਂ।
ਮੈ, ਮੈ ਡਸਪਲਨ ਨਹੀਂ ਫਿਰ ਕੁਝ ਵੀ ਨਹੀਂ ਹੈ। ਬੱਚਿਆਂ ਨੂੰ, ਬੱਚਿਆਂ ਨੂੰ ਡਿਸ ਪਲੇਨਾਰ ਓਹ ਹੀ ਤੇ ਮੈਨ ਜਿਹੜਾ ਸੀ ਆਣਾ
ਹਾਂ ਬਈ ਹਰੇਕ ਜਗ੍ਹਾ ਜਾਂਦੇ ਹੁੰਦੇ ਸੀ ਓਹਦਾ ਕੋਈ ਡਿਸਪਲ ਵਗੈਰਾ ਨਹੀਂ। ਜੀ ਸੀ ਉਹ ਖਾਲੀ ਓਹ ਤੋ ਮੈ ਜੀਨਾ ਬੱਚੇ ਪੜ੍ਹਨ ਡੇ ਆ, ਕਰਨ ਡੇਆ ਆ ਕਦੇ ਟੌਫੀ ਲੈਂਣ ਘਲਾ ਦੇਣੀ ਬੱਚਿਆਂ ਨੂੰ ਪੈਸੇ ਦੇ ਕਰਾਉਂਦੇ ਰਹਿੰਦੇ ਸੀ ਪਹਿਲੇ। ਉਹੀ ਫੇਰ ਹੂੰ, ਇਹ ਠੀਕ ਐ, ਚੰਗਾ ਪੜਾਉਂਦੀ ਆ।
ਉਹ, ਉਹ ਕਹਿ ਰਹੇ ਸੀ। ਉਹਦੇ ਹਰਸ ਹਸਬੈਂਡ ਵੀ ਸਹੀ ਨ ਸੀ ਉਹ ਪੁਰਾਣੇ ਟੀਚਰ ਦੇ।
ਕਿ ਸੀ ਨੇ।
ਉਹਦੇ ਹਸਬੈਂਡ ਵੀ ਸਹੀ ਨਹੀਂ ਸੀ ਕਹਿ ਰਹੇ ਸੀ। ਪੁਰਾਣੀ ਟੀਚਰ ਦੇ। ਲੜਦੇ ਆਪਸ 'ਚ ਅੜਦੇ ਸੀ ਸੁਣਨ 'ਚ ਆਇਆ।
ਹੂੰ, ਬਹੁਤ ਜ਼ਿਆਦਾ, ਉਹ ਅੱਗੇ ਨੀ ਸਾਨੂੰ ਤੁਸੀਂ
ਹਾਂ।
ਟਿਊਸ਼ਨ ਪਾਇਆ ਬੱਚੇ ਨੂੰ ਤੇ ਸਾਨੂੰ ਅੱਗੇ ਕਿਸੇ ਨੇ ਕਿਹਾ ਸੀ ਕਿ ਇਹ ਸਹੀ ਨ ਹੈ, ਨਾ ਕੋਲ ਨਾ ਪਾਓ ਕਰਕੇ।
ਹਾਂ।
ਮਸੀਂ ਸੋਚਿਆ ਕਿ ਐਵੇਂ ਚਿੜ ਤੇ ਮਾਰੇ ਬੁਲਣ ਡੇ ਹੋਏ ਆ, ਪਰ ਅਸੀਂ ਪਾ ਦਿੱਤਾ ਜਦੋਂ ਸਾਡੇ ਨਾਲ ਵੀ ਹਦੇ ਆ ਤੇ ਫਿਰ ਸਮਝ ਚ ਆਇਆ।
ਅੱਛਾ।
ਸਾਨੂੰ ਵੀ ਇਸ ਤਰ੍ਹਾਂ ਹੀ, ਹਾਂ। ਮੈਂ ਵੀ ਤਾਂ ਛੱਡ ਡ ਇੱਦਣ ਟਿਊਸ਼ਨ ਤੇ ਕਹਿੰਦੇ ਆ ਕਿ। ਆਹ। ਅੱਛਾ, ਹੁਣ ਇਕੱਲਾ ਬੰਦਾ ਘਰੇ ਤੇ ਜੇ ਕੋ ਨਣ ਟਿਊਸ਼ਨ ਪਾਇਆ ਈ ਪੜ੍ਹ ਹੈਏਗੀ। ਇਕੱਲੇ ਬੰਦੇ ਕੋ ਕੀ ਬੱਚੇ ਹਾਂ ਕੁੜੀ ਜਾਂ ਫ ਕੀ ਕਰਦੀ ਇਹਨਾਂ ਨੂੰ ਤੇ ਅੱਗੋਂ ਕਹਿੰਦਾ ਕੀ ਯਕ ਨਹੀਂ ਹੈ, ਨਹੀਂ ਵਿਸ਼ਵਾਸ ਕਰਦੇ। ਦੇ ਉਹ ਤੇ ਕਹਿੰਦਾ। ਲੇ ਜੋ ਆਪਣੇ ਬਚਿਆਂ ਨੂੰ। ਤੇ ਹਾਂ, ਤੇ ਬੱਚੇ ਵੀ ਜਾਂਦੇ ਨੀ ਅ ਸੀ ਅੰਦਰ।
ਮੇ ਤਾਂ, ਏਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਜਗ੍ਹਾ ਤੇ ਛੱਡਣਾ ਵੀ ਬੇਕਾਰ ਹੈਨਾ ਬੱਚਿਆਂ ਨੂੰ।
ਹਾਂਜੀ ਉਹ ਤੇ ਆ, ਤਾਈਓ ਤੇ ਫਿਰ ਹਟਾ ਦਿੱਤਾ ਫਿਰ ਅਸੀਂ ਨੀ ਪਾਇਆ ਉਸ ਦਿਨ ਲਾਸਟ ਤੇ ਗਏ ਫਿਰ ਦੁਬਾਰਾ ਨਹੀਂ ਘਲਾਇਆ ਸੀ ਉਹਨਾਂ ਦੇ ਘਰ
ਕੁੱਤਿਆਂ ਕੁੱਤਿਆਂ ਦਾ ਵੀ ਸ਼ੌਕ ਸੀ ਕਹਿੰਦੇ ਉਹਨੂੰ ਬਹੁਤ।
ਹਾ, ਪੂਰੇ ਮੁਹੱਲੇ ਦੇ ਕੁੱਤੇ ਅੰਦਰ ਘਰ ਕੇ ਅੰਦਰ ਵਾੜ ਕੇ ਰੱਖਿਆ ਜਾਂਦਾ।
ਦੱਸੋ ਬੱਚਿਆਂ ਨੂੰ, ਬੱਚਿਆਂ ਨੂੰ ਕੱਢ ਦੇਣ ਡੇ ਆ ਨਾਲੇ ਜਾਂ ਕੁ
ਉਹ ਇਨਫੈਕਸ਼ਨ ਉਹਦੇ, ਉਹ ਹੀ ਗੰਦੇ ਗੰਦੇ ਕੁੱਤੇ ਰੱਖਦੇ ਰਹਿੰਦਾ ਆ। ਕਿਹੇ ਨੂੰ ਜਖਮ ਹੋਇਆ ਤੇ ਕਿਸੇ ਨੂੰ, ਕਿਸੇ ਨੂੰ ਬਿਮਾਰ
ਕੋੌਣ ਜਿੰਮੇਦਾਰੀ ਲੇਗਾ ਉਨ੍ਹਾਂ ਦੀ?
ਉਹੀ ਨਾ ਪਤਾ ਨੀ ਕੀ ਇਕਦਮ। ਹਾਂ ਸਾਨੂੰ ਵੀ ਅਸੀਂ ਪਸੰਦ ਕਰਦੇ ਹ ਨਾਲ ਥੋੜੀ ਵ ਬੰਦੇ
ਤੇ ਗੰਦੇ -ਗੰਦੇ ਕੁੱਤਿਆਂ ਨੂੰ ਅੰਦਰ ਵੜ ਕੇ। ਜਾ ਦੇਖੋ, ਘਰ ਦਾ ਪਾਲਿਆ ਹੋਵੇ ਨਾ ਤੇ ਗਰ ਵੱਖਰੀ ਹੋਂਦੀ।
ਹੂੰ ਉਹੀ ਨਾ, ਉਹੀ ਤੇ ਕਹਿਣ ਡੇ, ਸਾਨੂੰ ਪਸੰਦ ਥੋੜੀ ਕਿ ਹੁਣ, ਹਾਂ ਬਾਕੀ ਬਾਹੋਂ ਵੀ ਚੁੱਕ ਕੇ ਲਈ ਆਓ ਗਦੇ ਬਦੇ
ਤੇ ਗਲੀ ਗਲੀ ਤੇ ਕੁਤਿਆਂ ਨੂੰ ਚੁੱਕ ਕੇ ਲੈ ਕੇ ਆ ਜਾਏ। ਉਹਦੇ ਬਾਅਦ ਫਿਰ ਬੈਠਾ ਰੇਆ ਕੇ ਕੇ ਤੇ ਬੱਚੇ, ਟਿਊਸ਼ਨ ਵੀ ਪੜ੍ਹਾਈ ਤੇ ਉੱਥੇ। ਘੁੰਮ ਰਹੇ ਨੇ ਉੱਥੇ ਬੱਚੇ ਸਾਰੇ ਖਾ-ਹੀ ਰਹੇ ਨੇ ਉੱਥੇ ਓਹ
ਹੂੰ ਹੂੰ ਨਰ
ਪੰਗ, ਮੈਂ ਉਹ ਰਿਸਕੀ ਵਾਲਾ ਕੰਮ ਸੀ। ਚੰਗਾ ਕੀਤਾ ਉਥੋਂ ਛੁੜਾ ਤਾ।
ਹਾਂਜੀ, ਓਹੀ ਨਾ ਹੁਣ ਜਿੱਥੇ ਪਾਇਆ ਉਹ ਠੀਕ ਆ ਉਹ ਦੋਵੇਂ ਜੀਅ ਚੰਗੇ ਆ।
ਚੰਗਾ ਬਣਾਉਂਦੇ ਆ। ਹੂੰ ਪੜ੍ਹਾਉਂਦੇ ਵੀ ਚੰਗਾ ਵਾ। ਹੂੰ
ਉਹਨਾਂ ਦਾ ਹਸਬੈਂਡ।
ਨਹੀਂ ਨਹੀਂ ਨਹੀਂ ਨਹੀਂ, ਉਹ ਨਹੀਂ, ਉਹ ਨਹੀਂ ਪੜ੍ਹਾਉਂਦੇ। ਉਹ ਮੈਂਮ ਈ ਪੜ੍ਹਾਉਂਦੀ ਐ। ਉਹ ਤੇ ਬਾਹਰ ਜੋਬ ਵੋਬ ਕਰਦੇ ਆ ਤੇ ਆਉਂਦੇ ਜਾਂਦੇ ਰਹਿੰਦੇ ਆ।
ਅੱਛਾ, ਅੱਛਾ ਜਓ ਜੌਬ ਵਾਲੇ ਨੇ ਓਹ।
ਹਾਂ। ਉਹ ਜੋਬ ਵਾਲੇ ਆ, ਆਦੇ ਜਾਂਦੇ ਰਹਿੰਦੇ।
ਅੱਛਾ, ਮਤਲਬ ਆਉਣਾ ਜਾਣਾ ਕਰਦੇ ਨੇ ਘਰ।
ਹਾਂਜੀ, ਹਾਂਜੀ ਆਣਾ
ਚਲੋ, ਚਲੋ ਮੈਂ ਤੁਹਾਨੂੰ ਕਰਦਾ ਫਿਰ ਥੋੜੀ ਦੇਰ ਚ ਫੋਨ ਓਕੇ।